ਕਾਲ ਚਿਤ ਹਾਂਜੀ ਹਾਂਜੀ ਵਧੀਆ ਜੀ, ਤੁਸੀਂ ਦੱਸੋ ਕੀ ਹਾਲ ਚਾਲ?
ਬਸ ਵਧੀਆ ਵਧੀਆ ਫਸ ਕਲਾਸ, ਤੁਸੀਂ ਦੱਸੋ?
ਬਸ, ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਵਿਆਹ ਚ ਤਿਆਰੀਆਂ ਕਰ ਰਹੇ ਸੀ, ਬ੍ਰਦਰ ਦਾ ਵਿਆਹ ਸੀ ਵੱਡੇ ਭਾਜੀ ਦਾ। ਤੇ ਬਸ ਥੋੜ੍ਹੀ ਬਹੁਤ ਤਿਆਰੀਆਂ ਸੁਸ਼ਿਆਰੀਆਂ ਕਰ ਰਹੇ, ਤੁਹਾਨੂੰ ਪਤਾ ਬਹੁਤ ਜ਼ਿਆਦਾ ਕੰਮ ਹੁੰਦੇ ਵਿਆਹ ਵਿਆਹ ਦੇ ਵਿੱਚ ਬਹੁਤ ਜ਼ਿਆਦਾ
ਹਾਂ, ਵਿਆਹ ਤੇ ਤੇ ਕੰਮ ਹੀ ਬਥੇਰੇ ਹੁੰਦੇ ਨੇ। ਟਾਈਮ ਹੀ ਨਹੀਂ ਲੱਗਦਾ ਤੁਹਾਨੂੰ ਪਤਾ।
ਹਾਂਜੀ-ਹਾਂਜੀ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਸਗਨ ਸੁਗਨ ਵੀ ਬਥੇਰੇ ਚੱਲਦੇ ਹੈ। ਫੰਕਸ਼ਨ ਬੜੇ ਹੋ ਗਏ ਅੱਜ ਜਗੋ ਨਾਈਟ ਹੋ ਗਈ ਹੈ ਹਲਦੀ ਦੀ ਰਸਮ। ਹੋ ਗਈ ਹਾਂਜੀ ਹਾਂਜੀ ਫਿਰ ਸਾਡੇ ਰੀਵਾਜ਼ ਵੀ ਤੁਹਾਨੂੰ ਪਤਾ ਕਿੰਨੇ ਜਯਦਾ ਹੁੰਦੇ ਐ।
ਹਾਂਜੀ, ਤੇ ਫਿਰ ਕਦੋਂ ਦਾ ਰੱਖਿਆ ਤੁਸੀਂ ਵਿਆਹ?
ਬਸ, ਦਿਵਾਲੀ ਤੋਂ ਬਾਅਦ ਰੱਖਿਆ।
ਕਦੋਂ ਦਾ?
ਦਵਾਲੀ ਤੋਂ ਬਾਅਦ ਦਵਾਲੀ ਤੋਂ
ਦੀਵਾਲੀ ਤੋਂ ਬਾਅਦ ਅੱਛਾ ਠੀਕ ਹੈ। ਕੁੜੀ ਫਿਰ ਅੱਛਾ, ਕੁੜੀ ਨੇੜੇ ਦੀ ਲੋਕਲ ਹੀ ਕੁੜੀ ਤੁਹਾਡੀ।
ਨਹੀਂ ਕੁੜੀ ਜੰਮੂ ਤੋਂ ਜੀ ਜੰਮੂ ਤੋਂ, ਤਲਾਬ ਤਲੋਂ।
ਅੱਛਾ ਜੀ-ਅੱਛਾ ਜੀ।
ਹਾਂਜੀ, ਹੁਣ ਬਾਕੀ ਫੇਰ ਕਾਰਡ ਕੂਡ ਸਿਲੈਕਟ ਕਰ ਲਾਂਗੇ ਨਾ, ਕਾਰਡ ਕਾਰਡ ਵਗੈਰਾ ਕਿਹੜੇ ਬਣਵਾਉਣੇ ਆ। ਪੈਲੇਸ ਕਿਹੜਾ ਬੁੱਕ ਕਰਨਾ ਤੁਹਾਨੂੰ ਪਤਾ ਫੇਰ, ਦੋ ਤਿੰਨ ਮਹੀਨੇ ਪਹਿਲਾਂ ਹੀ ਸਾਰੀ ਬੁੱਕ ਕਰਾਣੀਆ ਪੈਂਦੀਆਂ ਜੀ, ਡੀਜੇ ਵਾਲਾ ਬੁੱਕ ਕਰਾਣਾ ਪੈਣਾ ਆ। ਅੱਜ ਕੱਲ ਡੈਕੋ ਘਰ ਦੀ ਡੈਕੋਰੇਸ਼ਨ ਵੀ ਕਰਾਣੀ ਪੈਣੀ ਉਹ ਵੀ ਪਹਿਲਾਂ ਬੁੱਕ ਕਰਾਣਾ ਪੈਣਾ।
ਹਾਂਜੀ, ਨਹੀਂ ਬਥੇਰਾ ਕੰਮ ਹੁੰਦਾ ਬਥੇਰਾ ਕੰਮ ਹੁੰਦਾ ਏ ਨਾ ਵਿਆਹ ਦਾ। ਹਾਂਜੀ, ਪਹਿਲਾਂ ਹੀ ਬੁੱਕ ਕਰਾਉਣਾ ਪੈਂਦਾ ਕਿਉਂਕਿ ਨਾ ਫਿਰ ਐਟੇ ਟਾਈਮ ਦੇਖੋ ਪਤਾ ਲੱਗੇ ਉਸੇ ਮਹੀਨੇ ਚ ਹੋਰ ਵੀ ਵਿਆਹ ਹੁੰਦੇ ਨੇ। ਤੇ ਪੈਲੇਸ ਬੁੱਕ ਹੋ ਜਾਂਦੇ ਨੇ, ਇੱਕ ਦੋ ਮਹੀਨੇ ਪਹਿਲੇ ਬੁੱਕ
ਹਨਾ, ਹਾਂਜੀ ਹਾਂਜੀ ਰਸ਼ ਬੜਾ ਹੁੰਦਾ। ਫੇਰ ਟਾਈਮ ਵੀ ਉਹਨਾਂ ਕੋਲ ਘੱਟ ਹੀ ਹੁੰਦਾ ਨਾ ਫ਼ਿਰ।
ਹਾਂਜੀ, ਤਿਆਰੀਆਂ ਚ ਬੜਾ ਟਾਈਮ ਐ, ਸਾਡੇ ਲਾਇਕ ਕੋਈ ਸੇਵਾ ਹੋਏ ਤੇ ਸਾਨੂੰ ਦੱਸਣਾ।
ਹਾਂਜੀ ਹਾਂਜੀ ਤੁਹਾਡੇ ਲਾਇਕ ਕੋਈ ਸੇਵਾ ਹੋਵੇ ਆਪਾਂ ਜ਼ਰੂਰ ਦੱਸਾਂਗੇ ਤੁਹਾਨੂੰ, ਹਾਂ ਜ਼ਰੂਰ ਕੋਈ ਪੁੱਛਣ ਵਾਲਾ ਹੋਗਾ। ਹਾਂਜੀ, ਹਾਂਜੀ, ਹਾਂਜੀ, ਅੱਜ ਕੱਲ੍ਹ ਤੁਹਾਨੂੰ ਪਤਾ ਫਿਰ ਹਾਂਜੀ ਹਾਂਜੀ ਅੱਜ ਕੱਲ੍ਹ ਸਾਇਆ ਭਾਰਾ ਵੀ ਹੁੰਦਾ ਨਾ ਫਿਰ ਤੁਹਾਨੂੰ ਵਿਆਹ ਬਹੁਤ ਜ਼ਿਆਦਾ ਹੁੰਦੇ ਆ ਉਸ ਉਸ ਸੀਜ਼ਨ ਚੇ ਨਾ।
ਹਾਂਜੀ- ਹਾਂਜੀ ਨਹੀਂ ਉਸ ਮਹੀਨੇ ਤੇ ਬੜੇ ਵਿਆਹ ਹੁੰਦੇ।
ਸਾਰੇ ਫਰੀ ਹੋ ਦਿਵਾਲੀ - ਦਬੂਲੀ ਛੱਟੀਆਂ ਵੀ ਹੁੰਦੀਆਂ। ਹਾਂਜੀ- ਹਾਂਜੀ ਹਾਂ ਹਾਂਜੀ -ਹਾਂਜੀ ਇਸ ਲਈ ਮੈਂ ਕਿਹਾ ਫਿਰ। ਥੋੜ੍ਹੀ ਲਿਸਟ ਬਣਾ ਰਹੀਏ ਪਹਿਲਾ ਰਿਸ਼ਤੇਦਾਰੀਆਂ ਸਾਰਿਆਂ ਦੀ ਲਿਸਟ ਬਣਾ ਲਈ ਹੀ ਏ ਕਿਹੜੇ। ਕਿਹਨੂੰ ਕਿਹਨੂੰ ਬੁਲਾਉਣਾ ਕਿੰਨੇ ਬੰਦੇ ਹੋਣੇ ਹੈ ਤੇ ਕੇਟਰਿੰਗ ਵਾਲੇ ਨੂੰ।
ਸਾਡਾ ਨਾਮ ਲਿਖ ਲਿਆ ਨਾ ਲਿਸਟ ਚ।
ਤੁਹਾਡਾ- ਤੁਹਾਡਾ ਨਾਂ ਤਾਂ ਪਹਿਲਾਂ ਲਿਖਿਆ ਜੀ ਪਹਿਲਾਂ ਵੀ ਆਈ ਪੀ ਵੀ ਆਈ ਪੀ ਲਿਸਟ ਚੇ। ਤੁਹਾਡਾ ਨਾਮ ਲਿਖਿਆ ਵੀ ਆਈ ਪੀ।
ਹਾਂਜੀ -ਹਾਂਜੀ ਮੈਂ ਤੇ ਆ ਜਾਣਾ ਮਹੀਨਾ ਪਹਿਲੇ ਹੀ ਆ ਜਾਣਾ ਮੈਂ।
ਨਹੀਂ -ਨਹੀਂ ਤੁਸੀਂ ਰਹੋ ਨਾਲ ਕੰਮ ਕੁਮ ਕਰਾਓ। ਤੁਹਾਨੂੰ ਪਤਾ ਮੰਮੀ ਕਲੇ ਆ ਤੁਹਾਨੂੰ ਪਤਾ ਕਿੰਨਾ ਸਮਾਨ ਬਣਾਉਣਾ ਵਰੀ ਬਣਾਣੀ ਹੈ, ਕੁੜੀ ਦੇ ਕੱਪੜੇ ਲੈਣੇ ਆ।
ਹਾਂਜੀ ਹਾਂ, ਨਹੀਂ ਅਸੀਂ ਵੀ ਸ਼ੋਪਿੰਗ ਸ਼ੁਰੂ ਕਰਾਂਗੇ। ਹਾਂਜੀ -ਹਾਂਜੀ ਬਿਲਕੁਲ ਤਿਆਰੀਆਂ ਤਾਂ ਪਹਿਲੇ ਹੀ ਸ਼ੁਰੂ ਕਰਨੀਆਂ। ਪੈਂਦੀਆਂ ਮੇਰੀ ਵੀ ਭੈਣ ਦਾ ਵਿਆਹ ਸੀ ਆਪਾਂ ਛੇ ਮਹੀਨੇ ਪਹਿਲਾ ਹੀ ਤਿਆਰੀਆਂ ਸ਼ੁਰੂ ਕਰ। ਤੁਸੀਂ ਹੋਰ ਸਾਡੇ ਲਾਸਟ ਟਾਈਮ ਤੱਕ ਸਾਡਾ ਦੇਖੋ ਮੁੱਕਿਆ ਨਹੀਂ ਸੀ ਕੰਮ। ਉਦੋਂ ਵੀ ਆਪਾਂ ਬਾਜ਼ਾਰ ਜਾ ਰਹੇ ਹਾਂ ਕੁਛ ਲੈ ਕੇ ਆ ਰਹੇ ਕੁਛ ਲੈ ਕੇ ਆ ਰਹੇ ਬਸ। ਕੰਮ ਹੀ ਨਹੀਂ ਖ਼ਤਮ ਹੋ ਰਹੇ ਸੀ ਵਿਆਹ ਦੇ ਦਿਨ ਤੱਕ ਹੀ ਸਾਡੇ ਕੰਮ ਨੀ ਮੁੱਕੇ ਸੀ।
ਕੋਈ ਨਾ ਕੋਈ ਛੋਟਾ- ਮੋਟਾ ਕੰਮ ਨਿਕਲਦਾ ਹੀ ਰਹਿੰਦਾ ਤੁਹਾਨੂੰ ਪਤਾ ਹੀਈ ਹੈ।
ਹਾਂਜੀ ਥਕਾਵਟ ਵੀ ਬੜੀ ਹੋ ਜਾਂਦੀ ਹੈ।
ਬਹੁਤ ਜੀ ਬਹੁਤ ਜੀ ਮੈਨੇਜ ਕਰਨਾ ਬੜਾ ਔਖਾ ਵਿਆਹ ਮੈਨੇਜ ਕਰਨਾ ਸਬ ਤੋਂ ਔਖਾ ਕੰਮ ਹੈ ਜੀ ਸਭ ਤੋਂ ਔਖਾ।
ਹਾਂਜੀ ਹਾਂਜੀ ਸਭ ਤੋਂ ਔਖਾ ਕੰਮ ਹੈ ਵਿਆਹ ਮੈਨੇਜ ਕਰਨਾ।
ਬਹੁਤ ਜਿਆਦਾ ਔਖਾ ਜੀ ਰਿਸਤੇਦਾਰਾ ਦਾ ਪਤਾ ਸਾਰੇ ਬੰਦੇ। ਫੈਸਿਲਿਟੀਆਂ ਸਾਰਿਆਂ ਨੂੰ ਵਧੀਆ ਵਧੀਆ ਚਾਹੀਦੀਆ ਹੁੰਦੀਆਂ ਸਾਰਿਆਂ ਅਲੱਗ ਕਮਰੇ ਚਾਹੀਦੇ ਹੁੰਦੇ ਐਨ ਵੀ ਆਈ ਪੀ ਟਰੀਟਮਟ ਚਾਹੀਦਾ ਹੁੰਦਾ ਤੁਹਾਨੂੰ ਪਤਾ ਸਾਰਿਆਂ ਨੂੰ।
ਹਾਂ ਹੋਰ ਉਈ ਨਾ ਕੋਈ ਰੁੱਸ। ਉਹਨਾ ਦੇ ਧਿਆਨ ਰੱਖਣਾ ਪੈਂਦਾ ਇਹ ਘਰ ਦਾ ਕੋਈ।
ਬਹੁਤ ਹੱਸਦੇ ਤੁਹਾਨੂੰ ਪਤਾ ਫੁੱਫੜੀ ਜੀ ਬਹੁਤ ਹਸਦੇ ਮਾਮੇ ਬਹੁਤ ਹਸਦੇ ਹੈ।
ਹਾਂਜੀ, ਹਾਂਜੀ ਸਹੀ ਗੱਲ ਹੈ ਫੁੱਫੜਣ ਨੂੰ ਨਾਰਜ਼ ਨਾ ਕਰ ਦੇਣਾ ਇਸ ਵਾਰੀ ਪਿਛਲੀ ਵਾਰੀ ਵੀ ਤੁਹਾਡੀ। ਭੈਣ ਦੇ ਵਿਆਹ ਚ ਨਾਰਾਜ਼ ਹੋ ਗਏ ਸੀ ਮੈਂ ਸੁਣਿਆ।
ਹਾਂਜੀ, ਹਾਂਜੀ, ਹਾਂਜੀ ਫੁਫੜ ਜੀ ਤੁਹਾਨੂੰ ਪਤਾ ਫਿਰ ਤੁਹਾਨੂੰ ਪਤਾ ਫੇਰ। ਫੁਫ਼ੜ ਦਾ ਖਾਸ ਖਿਆਲ ਰੱਖਣਾ ਪੈਣਾ ਵਧੀਆ ਟਰੀਟਮੈਂਟ ਦੇਣਾ ਪੈਣਾ ਬਾਈ ਇਹ। ਟਰੀਟਮੈਂਟ ਦੇਣਾ ਪੈਣਾ ਇਸ ਹਿਸਾਬ ਨਾਲ ਉਸ ਹਿਸਾਬ ਨਾਲ ਸਾਰਾ ਪ੍ਰੋਗਰਾਮ ਕਰਨਾ ਪੈਂਦਾ।
ਹਾਂ ਨਹੀਂ, ਉਹਨਾਂ ਨੂੰ ਤੁਸੀਂ ਪਹਿਲੇ ਹੀ। ਵੀ ਆਈ ਪੀ ਟਰੀਟਮੈਂਟ ਦੇ ਦੇਨਾ ਪਹਿਲੇ ਹੀ ਉਹਨਾ ਦਾ ਧਿਆਨ। ਨਾ ਬਿਲਕੁਲ ਸੇਵਾ ਪਾਣੀ ਮੈਂ ਵੀ ਦੇਖ ਲਾਂਗੀ ਉਹਨਾਂ ਨੂੰ। ਮੇਰੇ ਨਾਲ ਬੜੀ ਬਣਦੀ ਹੈ ਫੁੱਫੜ ਜੀ ਦੀ ਮੈਂ ਉਹਨਾਂ ਦੇ ਕੋਲ ਹੀ ਬਹਿ ਜਾਂਗੀ।
ਖਾਣ ਪੀਣ ਹੁੰਦਾ ਫੱਫੜ ਜੀ ਦਾ ਡਰੈਸ ਡਰੁੱਸ ਕੋਈ ਕੱਪੜੇ। ਪ੍ਰੈਸ ਕਰਾਉਣੇ ਸਾਰਾ ਤੁਸੀਂ ਦੇਖ ਲਓ ਫੁੱਫੜ ਜੀ ਦਾ।
ਹਾਂਜੀ, ਹਾਂਜੀ ਕੋਈ ਨੀ ਫੁੱਫੜ ਜੀ ਦਾ ਮੈਂ ਸਾਰਾ ਕੰਮ ਦੇਖ। ਲੰਘ ਗਈ ਤੁਸੀਂ ਟੈਂਨਸ਼ਨ ਨਾ ਲਓ ਤੁਸੀਂ ਆਪਣੇ। ਬਾਕੀ ਸਾਰੇ ਕੰਮ ਨਿਪਟਾਓ ਔਰ ਡਿਸ਼ਜ ਕਿਹੜੀ ਰੱਖੀ ਨੇ ਤੁਸੀਂ? ਵਿਆਹ ਤੇ ਕੀ ਕੀ ਰੱਖਿਆ ਖਾਣ ਪੀਣ ਦਾ।
ਮੈਨਿਊ ਨੋਰਮਲ ਹੀ ਸਾਰਾ ਰੱਖਿਆ ਵਾ ਸੋਰੀ ਨੋਨ ਵੈਜ ਵੀ ਰੱਖਾਂਗੇ ਨਾ। ਪਿਛਲੀ ਵਾਰ ਨੋਨ ਵੈਜ ਹੈ ਨਹੀਂ ਸੀਗਾ ਉਹ ਕਹਿੰਦੇ ਨੋਨ ਵੈੱਜ ਜ਼ਰੂਰ ਰੱਖੋ ਇਸ ਵਾਰੀ। ਉਹ ਸਰਦੀਆਂ ਹੈਗੀਆਂ ਫਿਰ ਨੋਨ ਵੈਜ ਤਾਂ ਹੈਗਾ ਬਾਕੀ। ਕਿ ਤਾਂ ਬਸ ਮੈਨੂੰ ਤਾਂ ਸਾਰੇ ਸੇਮ ਹੀ ਚੱਲਦਾ ਰੋਟੀ ਤਾਂ ਦਾਲ ਮੱਖਣੀ ਹੋਜੂਗੀ। ਆਪਣੇ ਮਿਕਸ ਵੈਜ ਹੋਜਾਉਗੀ। ਕੋਫਤੇ ਹੋਜੂਗੇ ਸਾਗ ਹੈ ਸਬਜ਼ੀਆਂ ਸਾਗ ਬਣਾ ਲਾਂਗੇ ਆਪਣਾ ਮਟਨ ਹੋਜੂਗਾ। ਚਿਕਨ ਗ੍ਰੇਵੀ ਐ ਲੈ ਚਿਕਨ ਗ੍ਰੇਵੀ ਹੋਜੂਗੀ।
ਹਾਂਜੀ।
ਮਿੱਠੇ ਚ ਗੁਲਾਬ ਜਾਮੁਨ ਗਜਰੇਲਾ ਹੋਜੂਗਾ ਆਈਸ ਕਰੀਮ ਹੋਜੂਗੀ ਪਾਨ ਲਾ ਲਾਂਗੇ।
ਹਾਂ ਤੀਲਾ ਕੁਲਫੀ ਵੀ ਰੱਖ ਲੈਣਾ ਤੁਹਾਡੇ ਫੁੱਫੜ ਜੀ ਤੀਲਾ ਕੁਲਫੀ ਸ਼ੌਕ ਨਾਲ ਖਾਂਦੇ ਨੇ। ਉਹ ਦੂਜੀ ਕੁਲਫੀ ਨਹੀਂ ਖਾਂਦੇ ਤਿੱਲਾ ਕੁਲਫ਼ੀ ਰੱਖ ਲੈਣਾ ਤੁਸੀਂ।
ਹਾਂਜੀ ਫੁਫੜ ਜੀ ਫੁਫੜੀ ਨੂੰ ਮੈ ਪੁਛ ਵੀ ਲਵਉਣਾ ਬੁਲਾ ਕੇ ਕਿਹੜਾ ਕਿਹੜਾ ਸਟਾਲ ਲੈਈਏ ਪਿਛਲੀ ਵਾਰ ਤੁਹਾਨੂੰ ਪਤਾ ਕਿੰਨਾ ਨਰਾਜ਼ ਹੋ ਗਏ ਸੀ। ਮੈਨੂੰ ਪੁੱਛਿਆ ਨਹੀਂ ਫੁੱਫੜ ਦੀ ਕੋਈ ਇੱਜਤ ਹੈ ਨਹੀ ਘਰ ਚ। ਘਰ ਦੇ ਜਵਾਈ ਦਾ ਕੋਈ ਹੈ ਨੀ ਹੈ ਤੁਹਾਨੂੰ। ਹਾਂਜੀ ਹਾਂਜੀ ਨਹੀਂ ਫੁਫੜ ਜੀ ਨੂੰ ਕੈਟਰਿੰਗ ਸਾਰਾਂ ਪੁੱਛ ਕੇ ਫੁਫੜੀ ਨੂੰ ਕਰਾਂਗੇ।
ਹਾਂ, ਉਹਨਾਂ ਦੀ ਜਾਣਕਾਰੀ ਚ ਮੈਨੂੰ ਲੱਗਦਾ। ਉਹਨਾਂ ਦਾ ਜਵਾਈ ਕੈਟਰਿੰਗ ਦਾ ਹੀ ਕੰਮ ਕਰਦਾ ਤਾਂ ਕਰਕੇ ਉਹਨਾਂ ਨੂੰ ਥੋੜੀ ਨੋਲੇਜ ਵੀ ਹੈ ਨਾ। ਜਾਣਕਾਰੀ ਜ਼ਿਆਦਾ ਹੈ ਤੇ ਤੁਸੀਂ ਉਹਨਾਂ ਕੋਲ ਪੁੱਛ ਲੈਣਾ ਉਹ ਤੁਹਾਨੂੰ ਜ਼ਿਆਦਾ ਸਲਾਹ ਦੇ ਦੇਣਗੇ। ਰੇਟ ਵੀ ਠੀਕ ਲਗਵਾ ਦੇਣਗੇ ਉਹਨਾਂ ਨੇ ਸਾਡੀ ਭੈਣ ਦੇ ਵਿਆਹ ਚ।
ਮਾ ਦਾ ਸੁਭਾਤ ਤੁਹਾਨੂੰ ਪਤਾ ਸੁਬਾਹ ਥੋੜਾ ਕੱਬਾ ਵਾ ਤਾਂ ਕਰਕੇ ਗੱਲ ਘੱਟ। ਘੱਟ ਕਰੀ ਦੀ ਫੁਫੜ ਜੀ ਤੋਂ ਡਰ ਵੀ ਲੱਗਦਾ ਨਾ ਤੁਹਾਨੂੰ ਪਤਾਂ ਕਿ ਗੱਲ ਘੱਟ ਕਰੀ ਦੀ ਫੁੱਫੜ ਜੀ ਦੀ ਨਾਲ।
ਕੋਈ ਨੀ ਕੋਈ ਨੀ ਮੰਮੀ ਨੂੰ ਕਹਿ ਦੇਣਾ ਮੰਮੀ ਕਰ ਲੈਣਗੇ ਗੱਲ ਨਹੀਂ। ਤੇ ਮੈਨੂੰ ਦੇ ਦੇਣਾ ਤੁਸੀਂ ਫੁਫੜ ਜੀ ਦਾ ਨੰਬਰ ਮੈਂ ਕਰ ਲਾਂਗੀ।
ਤੁਹਾਨੂੰ ਜਿੰਮੇਵਾਰੀ ਦਿੰਦੇ ਫੁਫੜ ਜੀ ਦੀ ਤੁਹਾਡੀ ਜਿਆਦਾ ਬਣਦੀ ਫੁੱਫੜ ਜੀ ਨਾਲ ਤੁਹਾਡੀ ਗੱਲ ਵੀ ਬਹੁਰ ਮੰਨਦੇ ਆ।
ਹਾਂਜੀ, ਹਾਂਜੀ ਮੰਨ ਲੈਂਦੇ ਨੇ ਮੇਰੀ ਗੱਲ ਮੇਰੇ ਨਾਲ ਬੜੀ ਬਨਦੀ ਆ ਉਹਨਾਂ ਦੀ। ਮੈਂ ਕੋਈ ਨੀ ਉਹਨਾਂ ਨੂੰ ਕਰ ਲਾਂਗੀ ਉਹਨਾਂ ਨਾਲ ਗੱਲ ਕਰ ਲਾਂਗੀ ਮੈਂ ਪੁੱਛ ਲਾਂਗੀ ਮੈਨਿਊ ਵਗੈਰਾ ਦਾ ਨਾ। ਤੁਹਾਨੂੰ ਦੱਸ ਦਾਗੀ।
ਹਾਂਜੀ - ਹਾਂਜੀ ਮੇਨ ਮੈਨਿਊ ਹੋਜੂਗਾ। ਫ ਜਦੋਂ ਕਾਰ ਸਿਲੈਟ ਕਰਾਂਗੇ। ਤੁਹਾਨੂੰ ਡਿਜ਼ਨੇਜ ਦੂੰਗਾ ਮ ਵਟਐਪ ਕਰੂੰਗਾ ਤੁਸੀਂ ਡਿਾਇਨ ਦੇ ਦਿਓ ਕਾਰ ਦਾ ਕਿਹੜ ਬਣਵਾਉਣਾ।
ਹਾਂਜੀ - ਹਾਂਜੀ ਕੋਈ ਨੀ ਹੋਰ ਦੱਸੋ। ਬੱਚੇ ਠੀਕ ਨੇ।
ਹਾਂਜੀ ਸਭ ਠੀਕ ਆ। ਭਾਜੀ ਵਿੱਚ ਕਿਹੜੀ - ਕਿਹੜੀ ਰੱਖੀਏ ਮੱਠੀਆਂ ਰੱਖ ਲੈਣੇ ਵੱਡੀਆਂ।
ਹਾਂਜੀ ਮੱਠੀਆਂ ਰੱਖ ਲਓ।
ਹਾਂਜੀ - ਹਾਂਜੀ।
ਨਾਲ ਕੀ ਰੱਖੋਗੇ। ਮੱਠੀਆਂ ਨਾਲ?
ਮਿੱਠੀਆਂ ਦਾ ਪਕੌੜੇ ਕਢਾ ਲੈਣੇ ਨਾਲ। ਸ਼ੱਕਰ ਭਾਰੇ ਗੁੜ - ਗੁੜ ਗੁੜ ਵਾਲੇ ਗੁੜ ਵਾਲੇ ਕਰ ਲਾਂਗੇ।
ਗੁੜ ਵਾਲੇ ਵੀ ਕਰਲੋ, ਦੂਜੇ ਵੀ ਕਰਲ ਲੋ ਦੋਨੋ ਕਰ ਲੋ।
ਹਦੀ ਕੜਾਈ ਹੈ। ਕਰ ਜਾਂਦੀ ਯਾਰ ਕਿ।
ਕਹਿ ਰਹੇ ਹੋ?
ਮੈਂ ਬੂੰਦੀ ਕਟਾਣੀ ਬੂੰਦੀ ਫੁੱਫੜ ਦੀ ਕਹਦੇ ਪਿਛਲੀ ਬੂੰਦੀ ਨਹੀਂ ਕਟਾਈ। ਫੁੱਫੜ ਕਿੰਹਦੇ ਬੂੰਦੀ ਘਟਾਈ ਉਹ। ਮੈਂ ਘਢਾ ਲਾਂਗੇ ਬੁਫਾ ਫੁੱਫੜ ਜੀ ਵਸੇਤੇ ਬੂੰਦੀ ਵੀ।
ਤੁਸੀਂ ਸਾਰੇ ਰੱਖਣਾ ਬੂੰਦੀ ਵੀ ਕਰਾ ਲੈਣਾ। ਤੇ ਸ਼ੱਕਰ ਪਾਰੇ ਵੀ ਦੋਨੋ ਤਰ੍ਹਾਂ ਦੇ। ਨਾਲ ਮੱਠਆ ਕਰ ਲੈਣਾ।
ਹਾਂਜੀ- ਹਾਂਜੀ ਭਾਜੀ ਹਾਂਜੀ - ਹਾਂਜੀ ਇਹ ਦੂਗਾ ਮੇਨਮ ਬਾਕੀ ਹੁਣ ਦੇਖਦੇ ਪੈਲੇਸ ਦੇਖਦੇ ਆਂ। ਕਿੰਨੇ ਪਹਿਲਾ ਲਿਸਟ ਬਣਾਣੇ ਨਾ ਬੰਦਿਆਂ ਦੇ ਕਿੰਨ ਬੰਦੇ ਹੋਣੇ। ਉਸ ਹਿਸਾਬ ਨਾਲ ਪਹਿਲ ਬੱਕ ਕਰਾਂਗੇ।
ਹਾਂਜੀ- ਹਾਂਜੀ ਉਸ ਹਿਸਾਬ ਨਾਲ ਹੀ। ਪੈਲੇਸ ਬੁੱਕ ਬਸ ਤੁਹਾਡੇ ਵੱਲੋਂ ਕਿੰਨੇ ਬੰਦੇ ਹੋ ਜਾਣਗੇ। ਸੌ ਡੇਢ - ਸੌ ਬੰਦਾ ਤਾਂ ਤੁਹਾਡਾ ਹੀ ਹੋ ਜਾਏਗਾ। ਮੇਰੇ ਹਿਸਾਬ ਨਾਲ ਕਿ ਜ਼ਿਆਦਾ ਹੋਏਗਾ?
ਬਰਾਤ ਚ ਜੇ ਆਪਾਂ ਪਟੀ ਆਪ ਜਿਹੜੀ ਇੱਥੇ ਰਿਸਪਸ਼ਨ ਕਰਨੀ ਆ ਉੱਥੇ ਤਾਂ ਸੱਤ- ਅੱਠ ਸੌ ਬੰਦਾ ਊਗਾ ਜਿਹੜ ਬਰਾਾਲ ਆਵਾਂਗੇ। ਸੋ ਕੁ ਬੰਦਾ ਲ ਆਵਣਾ।
ਹਾਂ। ਬਰਾਤ ਨੇ ਕਿਉਂਕਿ ਫਰ ਕੁੜੀ ਵਾਲਿਆਂ ਦੇ ਵੀ ਉੱਧਰੋਂ। ਜ਼ਿਆਦਾ ਬੰਦੇ ਹੋਣਗੇ। ਬਰਾਤ ਚ ਤਾਂ ਘੱਟ ਹੀ ਲੈ ਕੇ ਜਾਓ।
ਚਾਲੀ ਤੀਹ- ਚਾਲੀ ਬੰਦੇ ਇੱਥੋਂ ਹੋਣੇ ਆ। ਤੀਹ ਚਾਲੀ ਇੱਥ ਸੱਤਰੱਸੀਜ਼ਾਰ ਹੋਣੇ ਇਨੇ ਕੀ ਹੋਣੇ ਆ।
ਹਾਂਜੀ - ਹਾਂਜੀ ਰਿਸੈਪਸ਼ਨ ਤੇ ਚ ਆਏ ਤੁਸੀਂ ਜਿੰਨੇ ਆਪਣੇ ਰਿਸ਼ਤੇਦਾਰ ਬਣਾ ਲੈ। ਸਾਰਿਆਂ ਨੂੰ ਬੁਲਾ ਲੈਂਦਾ।
ਉਹ ਤਾਂ ਫ ਉਹ ਤਾਂ ਰਿਸੈਪਸ਼ਨ ਦਾ ਸੱਤ - ਅੱਠ ਸੌ ਬੰਦਾ ਹੋਣਾ ਹੀ ਆ।
ਹਾਂਜੀ- ਹਾਂਜੀ ਨਹੀਂ ਰੈਪ। ਵਧੀਆ ਕਰਦੇ ਨਾ। ਵਿਆਹ ਆਪਣਾ ਚਲੋ ਵਿਆਹ ਵੀ ਵਧੀਆ ਕਰਨਾ। ਪਰ ਇਹ ਵਿਆਹ ਚ ਘਰ ਘਰ ਦੇ ਮੇਨ ਮੇਨ ਬੰਦੇ ਜਿਹੜੇ ਹੈਗੇ ਆ। ਉਹਨਾਂ ਨੂੰ ਤੁਸੀਂ ਸੱਦ ਲੈਣਾ।
ਹਾਂਜੀ - ਹਾਂਜੀ ਉਹ ਕੁੜੀ ਵਾਲੇ ਤਾਂ ਆਪਾਂ ਬੋਝ ਨੀ ਜ਼ਿਆਦਾ ਪਾਉਣਾਗੇੇ।
ਹਾਂਜੀ- ਹਾਂਜੀ ਨਹੀਂ ਕੁੜੀ ਵੀ ਵਧੀਆ। ਮੈਂ ਗੱਲ ਹੁੰਦੀ ਰਹਿੰਦੀ ਹੈ। ਮੇਰੇ ਨਾਲ ਵਟਸਐਪ ਤੇ ਕੁੜੀ ਦੀ ਨਾ ਬਹੁਤ ਚੰਗੀ ਕੁੜੀ ਹੈ। ਤੁਹਾਡੀ
ਹਾਂਜੀ - ਹਾਂਜੀ ਚਲੋ ਉਹ ਤਾਂ ਫ਼ਿਰ ਆ ਕੇ ਪਤਾ ਲੱਗਦਾ ਜੀ।
ਹਾਂਜੀ - ਹਾਂਜੀ ਚਲੋ ਜਿਵੇਂ - ਜਿਵੇਂ, ਤੁਸੀਂ ਵਰਤੋਗੇ। ਉਹ ਵੀ ਤੁਹਾਡੇ ਨਾਲ ਵਰਤੇਗੀ ਬਾਕੀ ਕੀ। ਉਹ ਤੇ ਹੈ ਜਦੋਂ ਆਏਗੀ ਉਦੋਂ ਹੀ ਪਤਾ ਲੱਗੇਗਾ ਹਾਂਜੀ - ਹਾਂਜੀ ਚਲੋ ਵਧੀਆ ਹੀ ਹੋਏ।
ਸੋਸਾਇਟੀ ਲਈ ਸਾਰੇ ਚੰਗੇ ਹੁੰਦੇ ਆ।
ਹਾਂਜੀ। ਚਲੋ ਆਏ ਤੇ ਵਧੀਆ ਹੀ ਰਹੇ ਸਾਡਾ ਤਾਂ ਇਹੀ ਅਸ਼ੀਰਵਾਦ। ਆਸ਼ੀਰਵਾਦ ਹੈ ਦੇਖੋ ਬੱਚਿਆਂ ਨੂੰ।
ਹਾਂਜੀ- ਹਾਂਜੀ ਚਲੋ ਖੁਸ਼ ਰਹੇ ਜੋੜੀ ਵਧੀਆ ਰਹੇ। ਮੋਜਾਂ ਲੁੱਟਣ ਜੀ ਕਿਉਂ ਜੀ।
ਹਾਂਜੀ - ਹਾਂਜੀ ਨਹੀਂ ਬਿਲਕੁਲ ਸਹੀ ਕਹਿ ਰਹੇ ਸਹੀ, ਕਹਿ ਰਹੇ ਹੋ। ਹਾਂ। ਹੋਰ ਦੀਵਾਲੀ ਤੇ ਫਿਰ ਤੁਸੀਂ ਜਾਣਾ ਹੋਣਾ ਕੁੜੀ ਵਾਲਿਆਂ ਦੇ ਘਰ ਵੀ
ਹਾਂਜੀ- ਹਾਂਜੀ ਜਾਵਾਂਗੇ ਹਾਂਜੀ - ਹਾਂਜੀ ਕਰਵਾ ਚੌਥ ਤੇ ਜਾਓਗੇ ਨਾ। ਮੰਮੀ ਜਾਣਗੇ ਕਰਵਾ ਚੌਥ ਦੇਣ ਤੇ ਫੇਰ ਫਿਰ ਸਾਰਾ ਡਿਸਾਈਡਡ ਕਰ ਲਓ, ਕਿੰਨੇ ਕਿਨੇ ਬੰਦਿਆਂ ਨੇ ਇੱਕ ਵਾਰੀ ਉਹ ਵੀ ਕਹਿੰਦੇ ਸ਼ਾਇਰ ਚੱਕਰ ਲਾਈਏ, ਕੁੜੀ ਵਾਲੇ ਕਹਿੰਦੇ ਚੱਕਰ ਲਾਈਏ ਆਪਾਂ
ਹਾਂ ਉਹ ਵੀ ਆਉਣਗੇ, ਤੁਹਾਨੂੰ ਪਹਿਲੇ ਕਰਵਾ ਚੌਥ ਤੋਂ ਬਾਅਦ ਫਿਰ ਉਹ ਦੀਵਾਲੀ ਦਿਨ ਪਹਿਲੇ ਉਹ ਆਉਣਗੇ ਫਿਰ ਤੁਸੀਂ ਜਾਓਗੇ, ਹਨਾ ਦੋਨੋ ਪਾਸੇ ਹੀ ਹੋਵੇਗਾ, ਹਾਂ ਹਾਂ, ਦਿਨ ਤਿਉਹਾਰ ਤੇ ਚਲੋ ਦੇਖੋ ਪਹਿਲੇ ਤੁਹਾਡਾ ਹੋਰ
ਚਲੋ ਇਹੀ ਤਿਉਹਾਰ ਬਣੇ ਮਿਲਣ ਵਰਤਣ ਵਾਸਤੇ, ਇਏਦਾਂ ਤਿਉਹਾਰ ਹੀ ਬਣਿਆ ਜੀ ਬੰਦਾ ਭਾਣੇ ਨਾਲ ਹੀ ਮਿਲਦਾ
ਹਾਂਜੀ ਹਾਂਜੀ ਉਹ ਤੇ ਹੈ ਹੀ, ਤਿਉਹਾਰਾਂ ਤੇ ਤਿਉਹਾਰਾਂ ਨਾਲ ਹੀ ਦੇਖੋ ਖੁਸ਼ੀ ਹੈ
ਹਾਂਜੀ ਹਾਂਜੀ ਚਲੋ, ਪਰਮਾਤਮਾ ਖੁਸ਼ੀਆਂ ਵਾਲੇ ਸ ਸਾਰਾ ਚੀਜ਼ਾਂ ਲੈ ਕੇ ਆਵੇ ਕਿਉ ਜੀ ਮੇਨ ਗੱਲ ਆ, ਰਬ ਤੰਦਰੁਸਤੀ ਆ ਬਖਸ਼ਿਆ ਜੀ
ਹਾਂਜੀ ਨਹੀਂ ਨਹੀਂ ਮੈਂ ਤਾਂ ਇਹ ਕਹਿੰਦੀ ਹਾਂ ਖੁਸ਼ ਰਹਿਣ ਬੱਚੇ ਖੁਸ਼ ਰਹਿਣ ਤਾਂ ਹੀ ਆਪਾਂ ਖੁਸ਼ ਹੈ- ਬੱਚਿਆਂ ਦੀ ਜ਼ਿੰਦਗੀ ਚ ਖ਼ੁਸ਼, ਸਹੀ ਗੱਲ ਹੈ ਹਾਂਜੀ ਹਾਂਜੀ, ਬਿਲਕੁਲ
ਹਾਂਜੀ ਹਾਂਜੀ
ਹੋਰ ਫੇਿਰ ਤੁਸੀਂ, ਕਰਲਓ ਸਾਰਾ ਕੁਛ ਆਪਣਾ ਡਿਸਾਈਡ, ਮੈਂ ਵੀ ਫੁੱਫੜ ਜੀ ਨਾਲ ਗੱਲ ਕਰ ਲਾਂਗੀ ਫਿਰ ਜਿਵੇਂ ਬਣਦਾ ਮੈਨਿਊ ਦਾ ਮੈਂ ਉਹਨਾਂ ਕੋਲ ਪੁੱਛ ਲਾਂਗੀ, ਤੁਸੀਂ ਵੀ ਆਪਣਾ ਦੇਖ ਲੈਣਾ ਜਿਹੜਾ ਤੁਸੀਂ ਪੈਲੇਸ ਵਗੈਰਾ ਬੁੱਕ ਕਰਾਉਣਾ ਹੈ, ਲਿਸਟ ਬਣਾ ਲਓ ਆਪਣਾ ਬੰਦਿਆਂ ਦੀ
ਹਾਂਜੀ ਹਾਂਜੀ ਫੇਰ ਮੈਂ, ਸਾਰਾ ਕੁਛ ਦੇਖ ਲੈਦਾ ਵਾ ਉਸ ਹਿਸਾਬ ਨਾਲ ਡਿਸਾਈਡ ਕਰ ਲੈਂਨੇ ਆਾਂ ਤੁਹਾਨੂੰ ਇਨਫੋਰਮ ਕਰਦਾਗੇ, ਤੁਹਾਨੂੰ ਯ ਤੁਸੀਂ ਏਦਾਂ ਕਰੀ ਆਉ ਨਾ ਸੰਡੇ ਨੂੰ ਸਾਨੂੰ ਸਾਡੇ ਘਰ ਆਈ ਜਾਈਓ ਫਿਰਰ ਦੇਖਿਓ ਕਿੱਦਾਂ ਕਰਨਾ
ਕੋਈ ਨੀ ਕੋਈ ਨੀ ਮੈਂ ਆ ਜਾਾਂਗੀ ਚੱਕਰ ਲਗਾ ਲਾਂਗੀ, ਬਸ ਨਾ ਮੇਰੇ ਥੋੜੇ ਗੋਡੇ ਪੀੜ ਹੁੰਦੇ ਨੇ ਨਾ, ਕੋਈ ਨੀ ਫੇਿਰ ਵੀ ਮੈਂ ਆਜਗੀ ਚੱਕਰ ਲਗਾ ਲਾਂਗੀ
ਕੋਈ ਨੀ ਕੋਈ ਗੋਡੇ ਦਵਾਈ ਦੇ ਸੈਂਪਲ ਮੰਗਵਾਏ ਆ, ਕੇ ਦਵਾਈ ਕਰ ਟੈਂਸ਼ਨ ਲ ਤੁ ਤੁਸੀਂ ਆ ਜਾਇਓ ਸੰਡੇ ਨੂੰ, ਠੀਕ ਹੈ ਜੀ ਸਤਿ ਸ਼੍ਰੀ ਅਕਾਲ